ਦੇ ਹਕੀ ਤੂੰਸ਼ਾਰ ਸਾਰਖੀ ਹੈਲੋ।
ਹੈਲੋ ਸਤਿ ਸ੍ਰੀ ਕਾਲ ਜੀ, ਹੋਰ ਠੀਕ ਹੋ ਜੀ
ਹੈਲੋੋਓਓ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਵਧੀਆ ਹੋਰ।
ਬਸ ਜੀ ਵਧੀਆ, ਬਸ ਮੈਂ ਕਿਹਾ ਚਲੋ ਫ੍ਰੀ ਹੋਈ ਹਾਂ ਤੁਹਾਨੂੰ ਕੋਲ ਲਗਾਵਾਂ। ਹਾਂਜੀ ਹਾਂਜੀ ਮੈਂ। ਪੁੱਛ ਰਹੇ ਸੀ ਜੇ ਅੱਜ ਕੱਲ ਦੇਖੋ ਕਿੰਨੇ ਫੂਡ ਵੇਸਟ ਹੋ ਰਹੇ ਨੇ ਪਤਾ ਤੁਹਨੂੰ ਹਨਾ।
ਹਾਂਜੀ-ਹਾਂਜੀ, ਵੇਖਦੀ ਆਂ ਪਰ ਕੀ ਕਰ ਸਕਦੇ ਆਂ ਦੇਖੋ ਕਿਸੀ ਨੂੰ ਤੇ ਮੂੰਹ ਬਣ ਜਾਂਦੇ ਨੇ।
ਬਿਲਕੁਲ ਜੀ, ਹਾਂ ਨੇ ਇਹਨਦੇ ਹਾਂਜੀ ਬਿਲਕੁਲ ਖਾਣੇ ਦੀ ਮੇਰੀ ਬਰਬਾਦੀ ਕਰੀ ਜਾ ਰਹਿੰਦੀ ਹੈ।
ਹਾਂ ਉਹ ਗੱਲ ਹੈਗਾ ਯ ਤਾਂ ਦੇਖੋ ਹੋਣੀ ਨੀ ਚਾਹੀਦੀ
ਤੇ ਈਕ ਜੂਠਾ ਛੱਡ ਦਿੰਦੇ ਨੇ, ਬਕਾਰ ਕਰਨਾ ਹੈ ਇਸਦਾ
ਵੀ ਸਮਝਦਾ ਨੀ ਨਾ ਵੀ ਅਸੀਂ ਓਨਾ ਹੀ ਖਾਈਏ ਜਿੰਨਾ ਅਸੀਂ ਖਾ ਲ
ਜੀ ਹਾਂਜ-
ਮਤਲਬ ਕਰ ਸਕਦੇ ਹਾਂ। ਲੈ ਕੇ ਮਤਲਬ ਕਿ ਫੈਨ ਕਰਨ ਵਾਲੀ ਗੱਲ ਤਾਂ ਦੇਖੋ ਗਲਤ ਆ ਉਹ ਕਿਸੇ ਹੋਰ ਦੇ ਮੂੰਹ ਚ ਪੈ ਜੇ।
ਹਾਂਜੀ ਹਾਂਜੀ ਇਹ ਤੇ ਹੈ ਜੇ, ਤੇ ਗੁਰਦੁਆਰਿਆਂ ਚ ਵੀ ਚਲੇ ਜੋ ਤੁਸੀਂ ਲੰਗਰ ਖਾਓਗੇ ਤੇ ਸਾਫ਼ ਸਾਫ਼ ਲਿਖਿਆ ਹੁੰਦਾ ਜੀ ਹਨਾ, ਜਿੰਨਾ ਖਾਣਾ ਉਨਾ ਲਓ ਜੀ ਜੂਠਾ ਨਾ ਛੱਡੋ
ਹੁਣ ਮੈਂ ਕੱਲ ਗਈ ਹਾਂ ਗੁਰਦੁਆਰੇ ਉੱਥੇ ਨਾ ਚਾਵਲ ਮਿਲ ਰਹੇ ਸੀ ਨਮਕੀਨ ਚਾਵਲ। ਬੜੇ ਸਵਾਦ ਸੀ ਤਾਂ ਲੋਕਾਂ ਨੇ ਪੂਰੇ ਪੂਰੇ ਡੋਂਗੇੇ ਲੈ ਲੈ ਕੇ ਡਸਟਬਿਨ ਚ ਪਾਏ ਹੋਏ। ਨਈ ਮਤਲਬ ਤੁਸੀਂ ਅਗਰ ਨਹੀਂ ਖਾਂਦੇ, ਤੁਸੀਂ ਘੱਟ ਪਵਾ ਲਓ ਪਹਿਲੇ। ਸਵਾਦ ਦੇਖੋ ਜੇ ਵਧੀਆ ਲੱਗੇਗਾ ਤੇ ਫਿਰ ਹੋਰ ਸਹੀ।
ਬਿਲਕੁਲ ਕਿਉਂਕਿ ਦੇਖੋ ਸਾਨੂੰ ਇਸ ਟਾਈਮ ਮਿਲ ਰਿਹਾ ਹੈਗਾ। ਉਹਨਾਂ ਕੋਲੋਂ ਪੁੱਛੋ ਜਿਹੜੇ ਦੇਖੋ ਗਰੀਬ ਹੈਗੇ ਨੇ, ਫੁੱਟਪਾਥ ਤੇ ਬੈਠੇ ਨ ਜਿ। ਨਾਂ ਖਾਣ ਵਾਸਤੇ ਕੁੱਛ ਵੀ ਨੀ ਹੈਗਾ।
ਅੱਛਾ ਜ
ਉਹ ਉਹਨਾਂ ਕੋਲੋਂ ਪੁੱਛ ਕੇ ਦੇਖੋ ਰੋਟੀ ਦੀ ਕੀ ਕੀਮਤ ਹੁੰਦੀ ਹੈ ਜੀ।
ਸਾਡੇ ਵਰਗੇ ਨਹੀਂ ਸਮਝਦੇ ਨਾ ਇਹ ਚੀਜ਼ ਅੱਛਾ। ਜਿਹੜਾ ਤੁਸੀਂ ਜਿੰਨਾ ਖਾਣਾ ਖਾ ਕੇ ਬਚਾ ਕੇ ਥੋੜਾ ਜਿਹਾ ਤੁਸੀਂ ਉਹਨਾਂ ਨੂੰ ਦੇ ਦੋ ਕਿੰਨਾ ਦੇਖੋ। ਅੱਛਾ ਹੋਏ ਉਹਨਾਂ ਦੀ ਵੀ ਚਲੋ ਦੁਆਵਾਂ ਲੱਗਦੀਆਂ ਨੇ
ਅੰਬ ਔਬ ਵੀ ਲੈ
ਹਾਂਜੀ।
ਹਾਂਜੀ
ਕਿਸੇ ਗ਼ਰੀਬ ਦਾ ਵੀ ਦਾ ਦੇਖੋ ਢਿੱਡ ਭਰ ਜਾਂਦਾ ਜੀ।
ਓ ਤੇ ਹੈ। ਇਹ ਗੱਲ 'ਹਮ
ਦੇਖਲੋ ਆਟੇ ਵਗੈਰਾ ਦੇਖਲਓ ਕਿੰਨੇ ਕਿੰਨੇ ਲੋਕੀ ਮਾਲਕ ਦੇ ਰੱਖ ਦਿੰਦੇ ਨੇ ਇਕੱਠਾ ਅੱਜ ਕੱਲ੍ਹ।
ਹਾਂ ਮੈਂ ਦੇਖਿਆ ਹੁਣ ਗੇ ਉਹ ਕਾਲਾ ਪੈ ਜਾਂਦਾ ਜਦਕਿ ਸਹੀ ਨਹੀਂ ਹੈਗਾ।
ਹਾਂਜੀ ਹਾਂਜੀ ਬਿਲਕੁਲ।
ਜਿੰਨਾ ਤੁਸੀਂ ਮਤਲਬ ਕਿ ਖਾ ਸਕੋ ਨਾ ਆਪਣੇ ਪਰਿਵਾਰ ਦਾ ਤੇ ਪਤਾ ਹੀ ਹੁੰਦਾ ਨਾ ਵੀ ਕਿੰਨੀ ਲਾਗ ਹਨਾ ਵੀ ਓਨਾ ਆਪਣਾ ਬਣਾਓ ਕਰੋ ਓਨੀ ਸਬਜ਼ੀ ਬਣਾਓ। ਮਤਲਬ ਤੁਹਾਡੀ ਇੱਕ। ਆਟਾ ਤੇ ਵੈਸੇ ਵੀ ਕਹਿੰਦੇ ਹਾ, ਨੀ ਵੀ ਓਨਾ ਹੀ ਬਣਾਓ। ਵੀ ਜਿੰਨਾ ਚਿਰੋ ਤੁਹਾਨੂੰ ਡੇਲੀ ਜਿਵੇਂ ਤਿੰਨ ਟਾਈਮ ਤੁਸੀਂ ਖਾਣੀ ਐ, ਫਿਰ ਇਦਾਂ ਹੁੰਦਾ ਦੁਪਹਿਰ ਦਾ ਵੀ ਗੁਨ ਲੋਂ, ਤਾਜ਼ਾ ਗੁਨੋ ਤਾਜ਼ਾ ਹੋਰ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ।
ਹਾਂਜੀ ਇਦਾਂ ਹੀ ਹੈ।
ਮਮਾ ਕਿਥੇ ਨੇ, ਮਮਾ ਜੀ ਗਏ ਹਾਂਜੀ, ਹਾਂ, ਅਕਚੂਲੀ ਜਿਵੇੰ ਜੀ ਹਾਂ ਲੋਕੀ ਪਹਿਲੇ ਪਤਾ ਨੀ ਮੈਨੂੰ ਸਮਝ ਨੀ ਆਉਂਦਾ, ਪਹਿਲੇ ਕਿੱਦਾਂ ਰੱਖਦੇ ਸੀ ਸਮਾਨ ਵਗੈਰਾ।
ਦੇਖੋ ਪਹਿਲੇਾਂ ਦੇਖੋ ਤਾਜ਼ਾ ਹੀ ਮਲਦੇ ਸੀ, ਜਿਸ ਟਾਈਮ ਉਹਨਾ ਨੇ ਖਾਣਾ ਹੁੰਦਾ ਨਾ, ਉਸ ਟਾਈਮ ਰੋਟੀ ਰੋਟੀ ਬਣਾ ਕੇ ਖਵਾਂਦੇ ਹੁੰਦੇ ਸੀ ਅੱਜ ਕੱਲ
ਵੀ ਚਲੋ ਤਾਜ਼ਾ ਵਗੈਰਾ ਹੁਣ ਪਹਿਲੇ ਲੋਕੀ ਦੁੱਧ ਤੇ ਪੀਂਦੇ ਸੀ ਨਾ
ਹਾਂਜੀ
ਹੁੰਦੇ ਸੀ ਵੀ, ਜਿਵੇਂ ਉਹ ਬਾਲਦੇ ਹੁੰਦੇ ਸੀ, ਹੁਣ ਚਲੋ ਫਰਿੱਜ ਆ ਗਏ ਨੇ। ਚਲੋ ਰੱਖ ਦਿੰਦੇ ਤੇ ਹੁਣ ਤੁਸੀਂ ਦੇਖੋ ਮਤਲਬ ਗਰਮੀ ਕਿਵੇਂ ਰਹਿੰਦੇ ਸੀ, ਕਿ ਕਿੱਥੇ ਸਮਾਨ ਰੱਖਦੇ ਸੀ, ਕੁੱਛ ਪਤਾ
ਦੇਖੋ ਪਹਿਲੇ ਨਾ ਸਮਝੋ ਇੰਨੀ ਨਾ ਗਰਮੀ ਹੁੰਦੀ ਵੀ ਨੀ ਸੀ, ਜਿਵੇਂ ਹੁਣ ਹੋ ਗਿਆ।
ਹੂ
ਹੁਣ ਦੇਖੋਗੇ ਤੁਸੀਂ ਇੱਕ ਇੱਕ ਬੰਦੇ ਕੋਲ ਏ ਕੇ ਕਾਰ ਹੈਗੀ ਹੈ ਨਾ, ਮਾਰਕੀਟ ਕਿੱਧਰੇ ਵੀ ਚਲੇ ਜਾ ਤੁਸੀਂ ਕਾਰਾਂ! ਸਕੂਟੀਆਂ ਸਭ ਭਰੀਆਂ ਦੀਆਂ ਨੇ ਇਹ ਸਾਰਾ ਪੋਲਿਊਸ਼ਨ ਹੋ ਹੀ ਜਾ ਰਿਹਾ ਹੈ, ਵੱਧਦੀ ਜਾ ਰਿਹਾ ਜਿਵੇਂ ਜਿਵੇਂ ਉਵੇਂ ਦੇਖੋ ਗਰਮੀ ਵੱਧਦੀ ਜਾ ਰਹੀ ਹੈ। ਤੁਹਾਡੇ ਸਾਹਮਣੇ, ਇੱਕ ਇੱਕ ਦੇ ਘਰ ਦੇਖਲੋ ਏਸੀ ਲੱਗੇ ਦੇ ਨੇ।
ਪੋਲਿਊਸ਼ਨ ਨਾਲ ਈ ਗੰਦਗੀ ਹੈ ਬਾਈ, ਪੋਲਿਊਸ਼ਨੀ ਗ ਪੋਲਿਯੂਸ਼ਨ ਨਾਲ ਇ ਗੰਦਗੀ ਹੈ, ਇੰਨੀ ਇੰਨੀ ਇੰਡਸਟਰੀਆਂ ਖੁੱਲ੍ਹੀਆਂ ਹੋਈਆਂ ਨੇ ਗੰਦੇ ਗੰਦੇ ਨਾਮ ਪਾਣੀ ਵਗਦਾ ਐ, ਕੋਈ ਸਾਫ਼ ਸਫ਼ਾਈ ਨਹੀਂ ਕੋਈ ਕੁਛ ਵੀ। ਤੇ ਬਿਮਾਰੀ ਵੀ ਫੈਲ ਗਈਆਂ। ਹਾਂਜੀ ਬਸ
ਬਚਾਓ, ਗ਼ਰੀਬਾਂ ਨੂੰ ਥੋੜਾ ਦੇ ਦਿਓ।
ਬਿਲਕੁਲ ਕਿ ਮੈਂ ਕਿਹਾ ਰੋਟੀ ਸਬਜ਼ੀ ਸ, ਸਬਜ਼ੀ ਤੇ ਚਲੋ ਤੁਸੀਂ ਤਿੰਨੋ ਟਾਈਮ ਬਣਾਉਂਦੇ ਹੋ, ਜਿੱਦਾਂ ਸਵੇਰੇ ਬਣਾ ਤੇ ਤਿੰਨੋ ਟਾਈਮ ਖਾਲੀ ਕਿੱਦਾਂ
ਨਹੀਂ ਜੀ ਨਹੀਂ। ਅਸੀਂ ਦੇਖੋ ਸਵੇਰੇ ਆਪਣਾ ਬਣਾ ਲੈਂਦੇ ਹਾਂ ਹਲਕਾ ਸਮਾਨ ਜੇ ਦਾਲ ਵਗੈਰਾ ਹੋਈ। ਇੱਕ ਸਿਟੀ ਚ ਬਣ ਜਾਂਦੀ ਆ ਮੂੰਗੀ ਦਾਲ, ਕਿਸੀ ਟਾਈਮ ਪਕੌੜੀਆਂ ਵਗੈਰਾ ਬਣਾ ਲਈਆਂ
ਹੂ
ਸਕੂਲ ਜਾਣਾ ਹੁੰਦਾ ਨਾ ਬੱਚੇ ਨੇ ਫਿਰ ਦੇਣਾ ਹੁੰਦਾ ਨਾਲ ਤਾਜ਼ਾ, ਉਸ ਤੋਂ ਬਾਅਦ ਦੁਪਹਿਰੇ ਬਨਾਨਨੀ ਆਂ, ਜਿਵੇਂ ਫੇਰ ਦੁਪਹਿਰੀ ਵੀ ਓਨੀ ਹੀ ਬਣਾਉਂਦੀ ਹਾਂ ਮੈਂ ਜਿੰਨੀ ਲੱਗ ਜੇ। ਕਿਉਂਕਿ ਸਾਡੇ ਘਰ ਮੇਰੇ ਬੱਚਿਆਂ ਸਭ ਨੂੰ ਇਹੀ ਆਦਤ ਹੈ ਕਿ, ਦੁਬਾਰਾ ਨੀ! ਖਾਂਦੇ ਚੀਜ਼, ਮੈਂ ਫਿਰ ਬਣਾਉਦੀ ਬਣਾਂਦੀ ਨੀ, ਜੀ ਉਨੀ ਹੀ ਬਣਾਉਦੇ ਆ, ਜੀਨੀ ਲੱਗ ਜੇ, ਹੁਣ ਵੀ ਘੀਏ ਦਾ ਰਾਇਤਾ ਪਾਇਆ ਜੇ ਪਾਇਆ ਜਿੰਨਾ ਇਸ ਟਾਈਮ ਚ ਪੂਰਾ ਹੋ ਜਾਵੇਗਾ।
ਨਾਲੇ ਇਹ ਚੀਜ਼ ਤਾਂ ਤਾਜ਼ੀ ਤਾਜ਼ੀ ਹੀ ਖਾਧੀ ਜਾਂਦੀ ਜਿਵੇਂ ਵਾ ਵਗੈਰਾ ਹੋ ਗਿਆ ਨਾ ਤਾਜ਼ਾ ਬਣਾਓ ਤਾਜ਼ਾ ਖਾਓ, ਐਸਾ ਓਨਾ ਬਣਾਓ ਜਿੰਨਾ ਲੱਗ ਜੇ ਵਿਚ ਨੀ ਮੈਟਰ ਕਰਦਿਆਂ ਚੀਜ਼ਾਂ ਏ, ਠੀਕ ਐ ਹਾਂ ਹੁਣ ਮੈਂ ਵੇਖਿਆ ਕਈ ਲੋਕ ਤਾਂ ਮਤਲਬ ਕਿ ਬਹੁਤ ਹੀ ਜ਼ਿਆਦਾ, ਵੀ ਵੇਸਟੇਜ ਬਹੁਤ ਜ਼ਿਆਦਾ ਕਰਦੇ। ਰੈਸਟੋਰੈਂਟ ਚ ਇੰਨਾ ਮੰਗਵਾ ਲੈਂਦੇ ਨੇ, ਖਾਧਾ ਜਾਂਦਾ ਨੀ ਹੈਗਾ। ਉ ਹੀ ਟੇਬਲਾਂ ਤੇ ਸੁੱਟ ਕੇ ਆ ਜਾਂਦੇ ਨੇ,
ਬਿਲਕੁਲ ਬੜਾ ਅਨਾਦਰ ਕਰਦੇ ਨੇ ਜੀ। ਆਉਣ ਦਾ।
ਉਵੇਂ ਤੁਸੀਂ ਪੈਕ ਕਰਾ ਲਏ ਕਿਸੇ ਗ਼ਰੀਬ ਨੂੰ ਦੇ ਦੋ।
ਬਿਲਕੁਲ ਜੀ ਉਹਨਾਂ ਦੇ ਮੂੰਹ ਲੱਗਦੇ ਜੀ।
ਖਵਾਣਾ ਉੱਝ ਨੀ ਕਿਸੇ ਨੂੰ ਖਵਾਏ ਖਵਾਣਾ ਨਹੀਂ। ਉਂਝ
ਹਾਂਜੀ ਪੈਂਕ ਦੇਣਾ ਹੁੰਦਾ। ਬਿਲਕੁਲ
ਹਾਂਜੀ। ਹ।
ਹੁਣ ਦੇਖੋਗੇ। ਤੁਸੀਂ ਕਚਰੇ ਚ ਦੇਖੋ ਕਿੰਨੀਆਂ ਰੋਟੀਆਂ ਵਗੈਰਾ ਸੁੱਕੀਆਂ ਪਈਆਂ ਹੁੰਦੀਆਂ ਨੇ। ਆਟੇ ਪਏ ਹੁੰਦੇ ਨੇ।
ਹਾਂ ਮੈਂ ਵੇਖ ਬੜਾ ਕੁੱਛ ਮੈਂ ਵੇਖਦੇ ਆਂ। ਸਵੇਰੇ ਜ਼ਿਆਦਾ ਹੀ ਹੁੰਦਾ ਜਾਂ ਸਵੇਰ ਦੇ ਟਾਈਮ ਜਾਂ ਰਾਤੀ ਦੇ ਟਾਈਮ ਰਾਤੀ ਕੋਈ। ਸੜਕਾਂ ਤੇ ਕੋਨਿਆਂ ਚ ਲੋਕੀ ਰੱਖ ਜਾਂਦੇ ਨੇ।
ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ। ਕਿਸੇ ਨੂੰ ਆਪਣਾ ਤਾਜ਼ੇ ਜਾ ਬਣਾਈਏ ਬਚ ਗਈ ਦੇ ਦੋ ਚਲੋ ਬਈ। ਉਹਦਾ ਵੀ ਭਲਾ ਹੋਜੇਗਾ।
ਹਾਂਜੀ। ਇਹ ਤਾਂ ਗੱਲ ਹੈਗੀ ਆਂ। ਕਈ ਨਹੀਂ ਸੋਚਦੇਂ ਦੇਖੋਂ ਕੀ ਕਰ ਸਕਦੇ ਹਾਂ।
ਹਾਂ। ਦੇਖੋ ਇਹੀ ਕਚਰਾ ਪਾਣੀ ਚ ਮਿਲਦਾ। ਕਈ ਵਾਰ ਦੇਖੋਂਗੇ ਨਾਂ ਨਦੀਆਂ ਚ ਜਾ ਰਿਹਾ।
ਹਮ।
ਸੀ। ਪਾਣੀ ਦੇਖੋ ਪ੍ਰਦੂਸ਼ਿਤ ਹੋ ਕੇ ਫੇਰ ਇਹ ਆਹੀ ਰਿਆ ਨਾਲੀਆਂ ਚ ਜੋ ਵੀ ਹੈਗਾ ਵੇ।
ਹਾਂ ਇਹ ਤਾਂ।
ਕਈ ਜਾਨਵਰ ਦੇਖੋ 'ਨਹਾਉਂਦੇ ਨੇ। ਪੀਂਦੇ ਨੇ ਉਹਦਾ ਪਾਣੀ।
ਹਾਂ ਬਿਮਾਰੀਆਂ ਫੈਲਦੀਆਂ ਲੋਕੀ ਬਿਮਾਰ ਪੈਂਦੇ ਨੇ। ਬਿਮਾਰੀਆਂ ਫੈਦੀਆਂ ਨੇ ਕਿਧਰੇ ਕਿਧਰੇ। ਜਾਨਵਰ ਅਗਰ ਕੋਈ ਬਿਮਾਰ ਪੈਂ ਗਿਆ। ਤੇ ਜਾਨਵਰ ਜਿਸ ਤਰ੍ਹਾਂ ਹੁਣ ਰੋਗੀ ਹੈਂ। ਰੋਗੀ ਕੁੱਛ ਨਾ ਕੁੱਛ ਖਾ ਲਏਗਾ ਠੀਕ ਹੈ। ਦੋ ਕੁੱਤੇ ਕੁਛ ਨਾ ਕੁਛ ਖਾ ਲੈਣਗੇ। ਗਰੀਬ ਅੱਛਾ। ਬਿਮਾਰੀ ਤਾਂ ਫੇਰ ਸਾਡੇ ਮਹੱਲੇ ਚ ਹੀ ਪਏਗੀ ਨਾ। ਹਾਂ। ਤੇ ਇਸ ਕਰਕੇ ਵੀ ਦੇਖੋ ਲੋਕਾਂ ਨੂੰ ਸੋਚਣਾ ਚਾਹੀਦਾ। ਹੋ ਬਹੁਤ ਤੇ।
ਹਾਂਜੀ।
ਹਾਂਜੀ
ਅੱਜ ਕੱਲ ਹੋਈ ਬਹੁਤ ਬਰਬਾਦੀ ਹੋਈ। ਉਹਦੇ ਵਿੱਚ
ਕੀ ਗੁਰੂ ਘਰ ਮੰਤਰਾਂ ਦਾ ਉਹ ਮਤਲਬ ਕਿ ਉਹ ਕਰਦੇ। ਉੱਥੇ ਵੀ ਇਨਾ ਦਾ ਘਰ ਨੇ
ਬਿਲਕੁਲ ਜੀ। ਦੇਖੋਗੇ ਤੁਸੀਂ ਹਾਂਜੀ ਗੁਰਦੁਆਰੇ ਵਗੈਰਾ ਜਾਓਗੇ ਨਾਂ। ਤੁਸੀਂ ਐਨੇ ਐੰਨੇ ਵੱਡੇ ਵੱਡੇ ਉਹ ਪੀਪੇ ਪਏ ਹੁੰਦੇ ਨੇ। ਪਲਾਸਟਿਕ ਦੇ ਜੂਠ ਨਾਲ ਸਾਰੇ ਭਰੇ ਹੋਏ।
ਹੂੰ ਹੂੰ ਕਰਦੀ ਪੀ ਕੋ। ਤਾਂ ਗੁਰੂ ਘਰ ਨੂੰ ਨੀ ਛੱਡਦੇ ਪਏ ਮੰਦਿਰਾਂ ਨੂੰ ਨੀ ਛੱਡ ਉੱਥੇ ਜੂਠ ਛੱਡ। ਪਏ ਨੇ। ਤੇ ਫਿਰ ਰੈਸਟੋਰੈਂਟਸ ਤਾਂ ਕੀ ਗੱਲ ਹੈ।
ਬਿਲਕੁਲ। ਇਹ ਅਨਾਜ਼ ਦੀ ਕੀਮਤ ਨਹੀਂ ਸਮਝਦੀ ਸੀ। ਹਨਾ
ਨਾ ਨਾ ਨਾ ਜਿੰਨਾਂ ਨੂੰ ਨਹੀਂ ਮਿਲਦਾ ਨਾ ਖਾਣ ਵਾਸਤੇ। ਤੇ ਉਹਨਾਂ ਨੂੰ ਜਾ ਕੇ।
ਇੱਕ ਵਾਰੀ ਪੁੱਛੋ ਕੀ ਕੀਮਤ ਹੈਂ। ਉਹ ਫੇਰ ਦੱਸਦੇ ਆ ਕਈਂ ਦੇਂਖ ਹੋ ਐਸੇ ਬੰਦੇ ਹੋਂ। ਜਿਹਨ੍ਹਾਂ ਨੇ ਇੱਕ ਇੱਕ ਦੋ ਦੋ ਦਿਨ ਪੂਰਾ ਰੋਟੀ ਖਾਈ ਨੀ ਹੁੰਦੀ। ਕਾਫ਼ੀ ਹੈਗੇ ਨੇਂ। ਤੇ ਸਾਡੇ ਜੇ ਦੇਖੋ ਕਿੰਨਾ ਬਰਬਾਦ ਕਰਦੇ ਹੁੰਦੀ ਫਾਲਤੂ ਬਣ ਗਈ ਜੇ ਉੱਥੇ ਪਰੇ ਰੱਖ ਦਿੱਤੀ। ਸੈਡ ਤੇ ਜ ਕੀੜੀਆਂ ਝਾੜ ਗਈਆਂ ਸੁੱਟ ਦਿੱਤੀ। ਵਾਰ ਇਹੀ
ਹਾਂ। ਪਰ ਗਲਤ ਹੈਗਾ ਫੂਡ ਵੇਸਟਇੰਡੀਜ ਕਰਨਾ ਹੁਣ ਲੋਕਾਂ ਦਾ ਘਰ ਸਮਾਨ ਬਦਲਦਾ ਕਈ ਨਾਲੀਆਂ ਚ। ਤੁਸੀਂ ਕਿਸੇ ਨੂੰ ਦੇ ਦੋ ਬਾਹਰ।
ਬਿਲਕੁਲ।
ਆਖਣ ਦੀ ਜਿਵੇਂ ਪੁੱਛ ਕੇ ਵੀ ਆਸ਼ਰਮ ਬਣ ਕੇ ਤਿਆਰ ਹੋ।
ਹਾਂਜੀ।
ਪਰ ਨਹੀਂ ਹੁਣ ਜਿੰਨੀ ਤੁਸੀਂ ਨਾਂ ਉਹ ਚੀਜ਼ ਕਰਨੀ। ਆਦੇਸ਼ ਕਰਾ।
ਅੱਛਾ ਪਹਿਲੇ ਲੋਕ ਕਹਿੰਦੇ ਸੀ, ਜੀ ਅੰਨ ਦਾ ਅਨਾਦਰ ਨੀ ਕਰਨ ਦਿੰਦੇ ਸੀ, ਬਿਲਕੁਲ ਵੀ।
ਹਾਂ।
ਅੱਛਾ, ਨੀਚੇ ਬੈਠ ਕੇ ਉਹਨਾਂ ਨੇ ਰੋਟ ਰੋਟੀ ਖਾਣੀ, ਓਨੀ ਹੀ ਜਿੰਨੀ ਆਪਣਾ ਉਹਨਾ ਨੂੰ ਭੁੱਖ ਹੈਗੀ ਏ।
ਹੂੰ, ਆਹ ਚੰਗਾ ਤੇ ਡੋਨੇਟ ਕਰਦੋ ਫੂਡ ਨੂੰ ਜਿੰਨਾ ਹੋ ਸਕੇ ਵੀ ਜਿਹਨੂੰ ਨੀਡ ਹੈਗੀ ਆ ਹਨਾ। ਜੇੜੀ ਜ਼ਰੂਰਤ ਦੀ ਏ, ਵੀ ਸੇਵ ਕਰਨਾ ਈ ਪੈਣੀ ਏ, ਹਰ ਚੀਜ਼ ਦੇਖੋ ਸੇਵ ਕਿ ਚਲੋ ਆਣ ਵਾਲੇ ਟਾਈਮ ਚ ਬਹੁਤ ਮਤਲਬ ਕਿ ਬਹੁਤ ਫ਼ਰਕ ਪਏਗਾ। ਲਾਈਫ ਦੇ ਵਿੱਚ ਪੈਸਾ ਐ, ਚਾਹੇ ਓਹ ਰੋਟੀ ਐ।
ਹੂੰ, ਸਾਡੇ ਬੱਚੇ ਦੇਖੋ ਸਾਡੇ ਤੋਂ ਵੇਖ ਕੇ ਸਿੱਖਣਗੇ ਜੀ।
ਹਾਂ, ਲੋਕੀ ਪਤਾ ਨੀ ਕਿਵੇਂ ਕਮਾਂਦੇ ਨੇ, ਆਪਣਾ ਰੋਟੀ ਖਾਣ ਕਰ ਰਹੇ ਹੋ।
ਬਿਲਕੁਲ ਧੁੱਪੇ ਜਾਣਾ, ਹਸਬੈਂਡ ਨੇ ਕੰਮ ਵਗੈਰਾ ਕਰਨ। ਆਪਣਾ ਉਹੀ ਦੇਖ ਲਓ। ਅਨਾਦਰ ਕਰਦੀਆਂ ਨੇ ਫਿਰ ਅੰਨ ਦਾ, ਠੀਕ ਐ ਨਾ।
ਜਿਹੜਾ ਮਤਲਬ ਕੀ ਇਹ ਸੜਕਾਂ ਤੇ ਪੋਲੂਸ਼ਨ ਜਿਹੜਾ ਹੋ ਰਿਹਾ, ਮੈਂ ਵੇਖਿਆ ਤੇ ਸਬਜ਼ੀਆਂ ਵਿਖਰੀਆਂ ਖਾਂਦੀਆਂ ਨੇ, ਬੜਾ ਕੁਛ ਮਤਲਬ
ਬਿਲਕੁਲ ਤੇ, ਹਾਂਜੀ।
ਹਾਂਜੀ। ਤਾਂ ਕਿ ਮੈਂ ਤੇ ਐਹ, ਮੈਂ ਖੁਦ ਨੂੰ ਓਹ ਓਨਾ ਈ ਬਣਾਓ ਜਿੰਨਾ ਖਾ ਲਈਏ, ਘੱਟ ਪਵੇ ਜਿਹੜਾ ਫੈਂਕਣਾ ਪਵੇ ਜਿਹੜਾ।
ਬਰਬਾਦੀ ਹੈ ਦੇਖੋ ਫੈਂਕਣ ਚ, ਠੀਕ ਹੈ ਨਾ ਜਦੋਂ ਅਸੀਂ ਬਰਬਾਦ ਕਰਦੇ ਐਂ, ਇਸ ਤੋਂ ਅੱਛਾ ਥੋੜਾ ਬੱਚਿਆ ਤੇ ਲੋੜਵੰਦਾਂ ਨੂੰ ਦੇ ਦੋ ਜੀ।
ਹਾਂ ਇਹ ਕੋਈ ਗੱਲ ਨੀ, ਤੁਸੀਂ ਸਹੀ ਕੀਤੀ ਬਿਲਕੁਲ। ਹਾਂ, ਇੱਕ ਸਾਡੇ ਇੱਥੇ ਹੈਗਾ ਉਹਨਾਂ ਨੇ ਨਾ ਇੱਕ ਉਹ ਬਣਾਇਆ ਗਰੁੱਪ ਜਿਹਾ, ਉਹ ਜਿੱਦੋਂ‌ ਹਾਂ ਉਹਨਾਂ ਨੇ ਹਰ ਮਹੀਨੇ ਮਤਲਬ ਕਿ ਫੂਡ ਜਿੱਦਾਂ ਐ, ਰਾਸ਼ਨ ਵਗੈਰਾ ਇਹ ਚੀਜ਼ਾਂ ਕਿ ਉਹਨਾਂ ਨੂੰ ਦੇਣਾ ਹੀ ਦੇਣਾ, ਕੋਈ ਕੁ ਮੈਮ ਦਾ ਕੋਈ ਪੁੱਛੋ ਕਿ ਕਿੰਨੀ ਅੱਛੀ ਗੱਲ ਐ, ਤੁਸੀਂ ਹੂੰ ਲਈ ਅਗਰ ਵਧੀਆ ਸੇਵਿੰਗ ਨਾਲ ਰੋਟੀ ਪਾਣੀ ਘਰ ਦੀ ਬਣਾਓ, ਉਹੀਓ ਐਕਸਟਰਾ ਫੂਡ ਤੁਸੀਂ ਬਾਹਰ ਬਣਾ ਕੇ ਦੇ ਦੋ।
ਬਿਲਕੁਲ ਜੀ ਬਿਲਕੁਲ।
ਹਾਂਜੀ।
ਅੱਛਾ। ਚਲੋ ਠੀਕ ਐ ਹੈਨਾ, ਫੇਰ ਕੋਈ ਆ ਗਿਆ, ਮੈਂ ਤੁਹਾਨੂੰ ਫੇਰ ਕਰਾਂਗੀ ਕੌਲ ਠੀਕ ਐ। ਹਾਂਜੀ, ਸਸ ਰੀ ਕਾਲ।